ਹੈਲੋ
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈ
ਹੋਰ ਕੀ ਹਾਲ ਚਾਲ ਹਾਂਜੀ ਤੁਸੀਂ ਸੁਣਾਓ
ਵਧੀਆ ਅਸੀਂ ਕੁੱਛ ਨੀ ਚਾਹ ਪੀਤੇ ਸਮੋਸੇ ਖਾਧੇ
ਅੱਛਾ ਬਜ਼ਾਰੋਂ ਲਿਆਂਦਾ ਸੀ
ਹਾਂ ਨਾ ਨਾ ਬਜ਼ਾਰੋਂ ਲਿਆਦੇ ਘਰ ਕੌਣ ਕੱਲੇ ਹਾਂ। ਖਲੇਰਾ ਇੰਨਾ ਪੈਂਦਾ ਹੈ।
ਤੁਹਾਡੇ ਇੱਥੇ ਕਿਸ ਚੀਜ਼ ਦੇ ਬਣਾਉਂਦੇ ਨੇ ਮਕਰੋਨੀ ਦੇਗੇ ਆਲੂਆਂ ਦੇ?
ਨਾ-ਨਾ ਆਲੂਆਂ ਤੇ ਸਾਡੇ ਆਲੂਆਂ ਤੇ ਬਲਾਉਦੇਸੀ
ਤਰ੍ਹਾਂ ਦੇ ਬਨਾਉਂਦੇ ਨਾ ਕਈ ਮਕਰੋਨੀ ਪਾਉਂਦੇ ਨੇ
ਅੱਛਾ ਨਾ-ਨਾ ਸਾਡੇ ਤੇ ਭਾਈ ਮਸਾਲੇ ਵਾਲੇ ਹੀ ਬਣਾਉਂਦੇ ਆ।
ਅੱਛਾ-ਅੱਛਾ ਆਲੋ ਆਲੇ ਅੱਛਾ-ਅੱਛਾ ਠੀਕ ਹੈ ਠੀਕ। ਹੋਰ ਵਧੀਆ ਬਸ ਅਸੀਂ ਚਾਹ ਪੀਣ ਲੱਗੇ ਸੀ ਬਣਾਉਣ ਲੱਗੀ ਸੀ ਚਾਹ। ਨਾਲੇ ਮੌਸਮ ਥੋੜਾ ਠੰਡਾ ਚ ਆਇਆ ਤੇ ਮੈਂ ਕਿਹਾ ਚਾਹ ਪੀਂਦਾ ਦਿਲ ਕਰਨ ਲੱਗ ਜਾਂਦਾ
ਉਹ ਤੇ ਹੈ ਅੱਛਾ ਹਾਂ ਮੀਂਹ ਇਹ ਤੇ ਆਇਆ ਹੀ ਨਹੀਂ ਹੈਗਾ। ਬਿਲਕੁਲ ਬੰਦ ਹੋ ਗਿਆ ਉੱਤੇ
ਆਹ ਨਹੀਂ ਸਾਡੇ ਹੱਲ ਤੇ ਆਇਆ ਵੇ ਮ ਪੰਜ ਮਿੰਟ ਪਿਆ ਵੇ ਉਹ ਫਿਰ ਜਿਹੜਾ ਉਦਾ ਹੀ ਹੋ ਗਿਆ ਮੌਸਮ।
ਮ ਮੀਂਹ ਪੈਂਦੇ ਹੀ ਨੀ ਪਏ
ਨਾ-ਨਾ ਆਉਂਦੇ ਗਰਮੀ ਇਨੀ ਗਰਮੀ ਬੜੀ ਹੋ ਦੀ।। ਗਰਮੀ ਇੰਨੀ ਹੋਈ ਦੀ ਅੰਤਾ ਦੀ ਗਰਮੀ ਆਜ ਕਦੇ ਵੇਖੀ ਨੀ ਗਰਮੀ। ਹਾਂ ਬਹੁਤ ਜ਼ਿਆਦਾ ਗਰਮੀ ਹੋਈ ਨਾ-ਨਾ ਕਹਿੰਦੇ। ਛੁੱਟੀ ਛੁੱਟੀਆਂ ਹੋਰ ਪੈ ਗਈਆਂ ਬੱਚਿਆਂ ਨੂੰ। ਹਾਂਜੀ ਦੱਸ ਤਰੀਕ ਕਹਿੰਦੇ ਮੈਨੂੰ ਖੁੱਲਣੇ ਨੇ ਹਾਂ ਹਾਂ ਕਹਿੰਦੇ ਮੈਨੂੰ ਣੇ ਹਾਂ ਸਾਡੇ ਇੱਧਰ ਦੇ ਕਹਿੰਦੇ ਮ ਨੇ ਕਹਿੰਦੇ ਗਰਮੀ ਛੁੱਟੀਆਂ ਦਸ ਦਿਨ ਦੀ ਹੋਰ ਬਣਾ ਪਾ ਤ
ਅੱਛਾ ਗਰਮੀ ਤਾਂ ਬਥੇਰੀ ਪੈਂਦੀ ਹੈ ਨਾ ਫਿਰ। ਤੇ ਆ ਆਹ ਛੁੱਟੀਆਂ ਹੋਰ ਵਧਾ ਤੇ ਉਹਨ ਨਾ। ਸੀ ਰਾਜ ਹੋਰ
ਕੀ ਕਰਨਗੇ ਇੰਨੀ ਗਰਮੀ ਵਿੱਚ। ਉਹੀ ਨਾ ਧੁੱਪ ਹੋਣੀ ਹੈ ਛੁੱਟੀ ਵੇਲੇ ਧੁੱਪ ਹਾਂ। ਹੋਰ।
ਗਰਮੀ ਬੜੀ ਅਸੀ ਹਾਂ। ਅਸੀਂ ਅੱਜ ਬਣਾਏ ਸੀ-ਸੀ ਸਾਡੇ ਮਾਂ ਅਸੀ ਰਾਤ ਦੇ ਪਏ ਦੇ ਥੋੜੇ ਆਲੂ ਬਣਾਏ ਜੀਰੇ ਵਾਲੇ ਹਮ ਨਾਲ ਚਾਵਲ ਸਾਡੇ ਰਾਤ ਦੇ ਪਏ ਦੇ ਸੋਈਵਨ ਖਾਧਾ ਸੀ ਉਹ ਰਾਤੀ ਦੇਖਾਂਗੇ।
ਅੱਛਾ-ਅੱਛਾ ਠੀਕ ਆ ਅਸੀਂ ਭਿੰਡੀਆਂ ਬਣਾਈਆਂ ਸੀ।
ਅੱਛਾ ਭਿੰਡੀਆਂ ਤੁਸੀਂ ਕਿੱਦਾਂ ਬਣਾਉਦੇ ਹੋ।
ਅਸੀਂ ਭਿੰਡੀਆਂ ਪਹਿਲੇ ਚੰਗੀ ਤਰ੍ਹਾਂ ਧੋ ਲੈਂਦੇ ਹਾਂ। ਫੇਰ ਹੁਣ ਛਾਨੇ ਚ ਪਾ ਕੇ ਰੱਖ ਦਿੰਨ ਚਿੜਦੀ ਇਹਨਾਂ ਨ ਨੇ ਪਾਣੀ ਨਿਕਲ ਜਾਂਦਾ ਫੇਰ ਅਸੀਂ ਉਹਨੂੰ ਕੱਟ ਲੈਂਦੇ ਹਾਂ। ਜਿਵੇਂ ਮਰਜੀ ਕੱਟ ਲਓ ਚਾਹੇ ਲੰਬੀਆਂ ਕੱਢ ਲ ਲੋ ਚਾਹੇ ਗੋਲ। ਕੱਟ ਲਓ ਕੱਟ ਕੇ ਫੇਰ ਪਿਆਜ ਕੱਟ ਲੈਂਦੇ ਹਾਂ ਹਰੀਆਂ ਮਿਰਚਾਂ ਮਚਾਂ ਵਿੱਚ ਕੱਟ ਲੈਂਦੇ ਹ। ਉਹਦਾ ਤੇਲ ਪਾ ਕੇ ਹਾਂ ਤੜਕਾ ਲਾ ਕੇ ਤੇ ਵਿੱਚ ਭਿੰਡੀ ਨੂੰ ਫਰਾਈ ਕਰ ਲੈਂਨ ਆਾਂ ਪੰਜ ਮਿੰਟ ਪਹਿਲੇ ਫੇਰ ਪਿੱਛੋਂ ਪਾਉਦੇ ਹਾਂ ਨੂਨ ਹਲਦੀ। ਦੇਗੀ ਮਿਰਚ ਆਮ ਮਚੂਰ ਹਾਂ ਹਾਂ ਥੋੜ੍ਹੀ ਅਧ। ਕੱਚੇ ਹੋ ਜਾਂਦੇ ਹੈ ਨਾ।
ਹਾਂ ਹਾਂ ਥੋੜੀ ਹੋ ਜਾ ਤੇ ਹੈ ਅੱਸੀ ਏਦਾਂ ਹੀ ਬਣਾ ਅਸੀਂ ਵੀ ਏਦਾਂ ਹੀ ਬਣਾਉਾਨਦੇ ਹਾਂ।
ਸਾਡੇ ਹੁਣ ਕਈ ਬੱਚੇ ਖਾਂਦੇ। ਖਾਂਦਾ।
ਹਾਂ ਸਾਡੇ ਵੀ ਭਿੰਡੀ ਖਾਂਦੇ ਹੀ ਹੋ ਅਸੀਂ ਖਾ ਲੈਂਦੇ ਹ ਭਿੰਡੇ ਭੂੰਡੇ ਬੱਚੇ ਨੀ ਖਾਂਦੇ ਭਿੰਡੀਆਂ ਨੂੰ।
ਉਹ ਭਿੰਡੀ ਬਣਾਈ ਸੀ ਉਹ ਮੇਰੇ ਕਾਕੇ ਨੇ ਵੱਡੇ ਨੇ ਖਾਧੀ ਨ।
ਅੱਛਾ ਹਾਂ ਬੱਚੇ ਬਾਹਰ ਖਾਂਦੇ ਮਰਜ਼ੀਆਂ ਨਾ ਖਾਂਦੇ ਚੀਜ਼ਾਂ।
ਉਹ ਖਾਧੀ ਨੀ ਉਹਨੇ ਮੈਂ ਕਿਹਾ ਤੂੰ ਦਹੀਂ ਨਾਲ ਹੀ ਖਾ ਲੈ ਰੋਟੀ। ਹੁਣ ਰਾਤੀ ਵੇਖਾਂਗੀ ਮੈਂ ਕਿਹਾ ਮਾਂ ਛੋਲਿਆਂ ਦੀ ਦਾਲ
ਹਾਂ ਹੋਰ ਖਾਣਾ ਹੀ ਹੈ ਕੁਛ ਤੇ ਖਾਣਾ ਹੈ।
ਉਹੀ ਨਾ ਮੈਂ ਕਿਹਾ ਦਾਲ ਤਰਾਂਗੀ ਰੋਟੀ। ਰੋਟੀ ਨਾਲ ਬਣਾਵਾਂਗੇ ਤਾਂ ਹੀ ਖਾਣਗੇ। ਉਂਝ ਨਹੀ ਇਹਨਾਂ ਨੇ ਖਾਣੀ ਬਸ ਇਹਨਾਂ ਨੂੰ ਮਕਰੋਨੀਆਂ ਦੇ ਦੋ ਤੇ ਉਹ ਸੇਵੀਆਂ ਦੇ ਦੋ ਬਸ ਇਹ ਖੁਵਾਈ ਜਾੳ ਬਸ ਇਹ ਸਹੀ ਰਹਿਣਗੇ ਬਣਾ
ਮਕਰੋਨੀ ਦੇਦੋ ਚੋਵਮਿਨ ਦੇਦੋ। ਬਸ ਇਹੀ ਖਾਸ਼ ਖਣ ਖਣ ਬੜੇ ਖੁਸ਼ ਖੋਆ ਖਵਾਦੋ ਬਸ। ਭਿੰਡੀ ਭੂਨ ਹਾਂ। ਪਿੰਡੀ ਕੀਆ ਬਸ ਉਹ ਤੇ ਹੈ ਹੀ ਆ। ਰੋਟੀ ਉਹ ਤੇ ਰੋਟੀ ਨਾਲ ਹੀ ਢਿੱਡ
ਢੇਡ ਭਰਨਾ ਜਿੰਨੀ ਮਰਜ਼ੀ ਚੀਜ਼ਾਂ ਖਾਾਲੋ।
ਚੀਜ਼ਾਂ ਖਾਲੋ ਰੋਟੀ ਰੋਟੀ ਹੀ ਹੈ। ਆਹੋ ਬਸ ਇ ਤਾਂ ਹੈ ਆ। ਨਾ ਨਾ ਬੱਚੇ ਕਿੱਥੇ ਮੰਨਦੇ ਹੈਗੇ। ਬੱਚੇ ਆਪਣੀ ਮਾਨਮਨੀ ਕਰਦੇ ਆ ਹਾਂ ਇਹ ਚੀ ਪੀਜ਼ਾ
ਉਹੀ ਨਾ ਸਾਡੇ ਵਰਗੈ ਨੂੰ ਪਸੰਦ ਨਹੀਂ ਆ।
ਹੋ ਤੇ ਆਏਂਗੇ। ਸਾਡੇ ਬੱਚੇ ਹੁਣੇ ਬਸ ਟਿਉਸ਼ਨ ਗਏ ਵੇ ਸਵੇਰ ਦਾ ਬੜਾ ਤੰਗ ਕੀਤਾ ਜੀ ਪੰਜ ਰੁਪਏ ਦੇ ਦੋ ਉਹ ਦੇ ਦੋ ਖਾਈ ਜਾਂਦੇ ਆ ਬਸ ਹਾਂ ਬਸ ਲੱਗਦੀ। ਖਾਈ ਜਾਂਣਗੇ ਖਾਈ ਜਾਂਣਗੇ ਬਸ ਦੱਸ ਦੱਸ ਰੁਪੲਏ ਖਾਈ ਜਾਂਣਗੇ। ਸਵੇਰੇ ਛੁੱਟੀ ਭੁੱਖ ਜਿਆਦਾ ਲੱਗਦੀ ਹੈ ਉੱਠਦੇ ਵੀ ਸਵੇਰੇ ਲੇਟ ਇੰਨੀ
ਥੋੜ੍ਹੀ ਦੇਰ ਬੈਠੇ ਰਹਿੰਦੇ ਨੇ ਨਾ ਪੜ੍ਹਦੇ ਰਹਿੰਦੇ ਨੇ।
ਪੜ੍ਹਦੇ ਰਹਿੰਦੇ ਆ ਨਾ ਨਾ ਖਾਣ ਫੇਰ ਆਂਦੇ ਦੋ ਵਜੇ ਨਾਲ ਆਣਗੇ ਫਿਰ। ਦੋ ਢਾਈ ਵਜੇ ਘਰ ਆਉਣਗੇ। ਭੇਜਾਂ ਹੀ ਕੱਲ ਸਕੂਲੇ ਹਾਂ। ਕੱਲ ਫੇਰ, ਭੇਜਾਂਗੇ ਸਕੂਲੇ, ਇਹਨਾ ਨੂੰ। ਜੇ ਤਾਂ ਛੁੱਟੀਆਂ ਵੱਧਗੀਆਂ ਫੇਰ ਨਹੀ। ਵੇਖੋ, ਕਾਲੇ ਕਤੀ। ਹੂੰ। ਕਰ ਸਕੂਲ ਖੋਲ ਜਾਂਨੇ ਆ। ਹੋਰ। ਬਾਈ ਬਸ। ਹੋਰ। ਮੈਂ, ਆਪ ਬੱਚਿਆਂ ਦੀਆਂ ਵਰਦੀਆਂ- ਵੁਰਦੀਆਂ ਕੱਢਾਂਗੇ ਹੁਣ। ਪ੍ਰੈਸਾਂ- ਪ੍ਰੂਸਾਂ ਵੀ।
ਉਹ ਤੇ, ਹੈ, ਹੀ, ਹੈ। ਹੁਣ ਬੰਦਾ ਸੰਭਾਲ ਕੇ ਕਿੱਥੇ ਇੱਕ ਮਹੀਨਾ।
ਹਾ। ਹਵਾ ਲਵਾਣੀ ਨਾ। ਮੈਂ ਤਾਂ, ਹੂੰਨ ਬਾਹਰ ਕੱਢਾਂਗੀ। ਪ੍ਰੈਸ ਮਾਣੀ ਮਾਰ, ਤੇ ਪ੍ਰੈਸ ਕੀਤੇ ਵੇ ਤੇ ਫੇਰ, ਮਰੋਡ ਜਾਂਦੇ ਵੇ। ਕਲ ਫੇਰ, ਥੋੜੀ ਜੀ ਪ੍ਰੈੱਸ ਕਰਦਾਗੇ ਕੱਪੜੇ। ਹੋਰ? ਹੋਰ
ਸਗੋਂ ਵਧੀਆ ਹੈ। ਵਧੀਆ ਸਗੋਂ, ਜਾਣਾ ਚਾਹੀਦਾ ਸਕੂਲੇ। ਐਂ, ਘਰ ਕਿਹੜਾ, ਟਿੱਕਣਾ ਜੇ, ਗਰਮੀ ਹੈ। ਤੇ ਘਰ ਵੀ, ਨੀ ਬਹਿਣਾ ਇਹਨਾਂ ਨੇ।
ਘਰ ਕਿਹੜਾ, ਉਹਦੇ ਘਰ ਵੜ ਜਾ, ਤੇ ਉਹਦੇ ਘਰ ਖੇਲ ਲਾ। ਕੋਠੇ ਖੇਲ ਲੈ, ਘਰ ਖੇਲ। ਹਾਂ, ਸਕੂਲ। ਵਿਆਹ, ਚੱਠ ਹਾਰ ਆ ਨੀ ਕਿਸੇ ਨੂੰ। ਨਾ- ਨਾ, ਉਝ ਵੀ ਕਿਹੜਾ, ਬੈਂਦੇ ਨੇ ਘਰ, ਇਧਰ ਫਿਰ ਲਿਆ। ਇੱਧਰ, ਫੇਰ ਲਿਆ ਬਸ। ਅਸ, ਹਾਂ। ਔ ਕਿਤੇ ਗਏ। ਹੋਰ, ਕਿਤੇ ਗਏ ਨੀ, ਭੈਣ ਜੀ ਘੁੰਮਣ ਤੁਸੀਂ।
ਬਸ, ਕਿੱਧਰੇ ਵੀ, ਨੀ ਜਾ ਹੋਇਆ। ਵਾ ਕੱਲ। ਪਰਸੋਂ ਗਏ ਕਿਸੇ ਦੇ, ਹੈਗਾ ਸੀ। ਭੋਗ ਸੀ। ਉੱਥੇ ਗਈ ਸਾ। ਹਾਂ, ਹਾਂ। ਦੋ ਦਿਨ ਵਾਸਤੇ ਗਈ ਸਾਂ। ਉਝ ਤੇ ਅਸੀਂ ਗਏ ਨੀ ਕਿਤਰੇ ਵੀ। ਹਾਂ, ਜਾਏ ਹੀ ਨਹੀਂ ਗਿਆ। ਇਕ ਗਰਮੀ ਸੀ। ਇੱਕ ਆਇਆ ਗਿਆ ਸੀ। ਪਰੁਣਾ ਕੋਈ ਆਉਂਦਾ ਹੈ। ਕੋਈ ਜਾਂਦਾ ਹੈ। ਬਸ ਫੇਰ, ਜਾਇਆ ਹੀ, ਨਹੀਂ ਗਿਆ ਹੈਗਾ।
ਉ ਤੇ, ਹੈ, ਹੀ, ਹੈ। ਛੁੱਟੀਆਂ ਕਰਕੇ ਲੋਕੀ ਆਉਂਦੇ ਜਾਂਦੇ।
ਹਾਂ। ਉਹ ਫੇਰ, ਅਸੀਂ ਗਏ ਹੀ ਨੀ, ਕਿਧਰੇ। ਮੈਂ। ਫੇਰ ਨਾਲੇ, ਗਰਮੀ ਹੈਗੀ, ਕਿੱਥੇ ਜਾਣਾ ਏ। ਤੇ, ਉਹ ਬੱਚੇ ਵੀ ਕਹਿਣ ਲੱਗੇ। ਮੰਮੀ ਹੁਣ ਦੀਵਾਲੀ ਦੇ, ਵਿ- ਜਾਣਾ, ਹੈਗਾ ਨਾ ਕਿੱਧਰੇ। ਠੰਡਾ ਮੌਸਮ ਹੈ। ਦੀਵਾਲੀ ਤੇ ਜਾਵਾਂਗੇ। ਐਰ ਕਿ, ਗਰਮੀ ਵੀ, ਬੜੀ ਪਈ ਹੈ, ਨਾ। ਹਾਂਜੀ। ਬਹੁਤ ਗਰਮੀ, ਬਹੁਤ ਜ਼ਿਆਦਾ। ਉਹੀ ਨਾ, ਦਿਲ ਨੀ ਕੀਤਾ। ਫੇਰ, ਕਿਧਰੇ ਵੀ ਨਿਕਲਣ ਦੇ, ਗਰਮੀ ਕਰ ਕੇ, ਨਾ। ਉਹ, ਫੇਰ, ਆਪਣੇ ਘਰ ਹੀ ਰਏ। ਹਾਂ। ਮੈਂ, ਕਿਹਾ ਚਲੋ, ਠੀਕ ਏ। ਇੱਕ ਬੰਦਾ ਪੈਸਾ ਲਾਵੇ, ਫੇਰ ਮਜ਼ਾ ਨਾ ਆਵੇ, ਬਾਹਰ ਨਿਕਲ ਕੇ, ਫੈਦਾ ਕੀ।
ਹੱਲੇ।
ਹਾਂ, ਉਹ ਇਨਾ ਫਾਇਦਾ ਕੀ। ਦੁਪਹਿਰ ਦੀ, ਗਰਮੀ ਇੰਨੀ ਪਈ ਹੈ। ਬੋ-
ਬੜੀ ਗਰਮੀ ਹੈ। ਐਤ ਕਿ ਵੀ, ਬਹੁਤ ਜਿਆਦਾ ਗਰਮੀ, ਮੀਂਹ ਨੀ ਪੈਂਦੇ ਪਏ। ਕੁਛ।
ਹਾਂ
ਮੇਰੇ, ਪਿਛਲੀ ਵਾਰ ਇੰਨੇ ਮੀਂਹ, ਪਏ ਸੀ। ਹਾਂ, ਬਾਰਿਸ਼ਾਂ ਨੀ, ਨਾ ਉਂਦੀਆਂ ਪਈਆਂ।
ਨਾ, ਆਂਦੀਆਂੀ ਹੀ, ਨੀ ਪਈਆਂ ਬਰਸ਼। ਤੇ ਇਹ ਦਿਨਾ ਤੋ, ਬਾਰਿਸ਼ਾਂ ਆਨ ਲੱਗ ਜਾਂਦੀਆਂ ਜੇ। ਹਾਂ, ਉਹ। ਭੈਣ ਜੀ, ਚਾਰ ਪਾ, ਲਿਆ ਤੁਸੀਂ?
ਅਸੀਂ, ਚਾਰ। ਪਾ ਲਿਆ ਸੀ। ਦਸ ਕਿੱਲੋ, ਚਾਰ ਪਾ ਲਿਆ। ਹੂੰ, ਚਾਰ। ਅਸੀਂ ਚਾਰ, ਪਹਿਲੇ ਅਸੀਂ ਉਹ। ਛਿੱਿਲ ਅਹ ਧੋ ਕੇ ਨਾ, ਉਹਨੂੰ ਕੱਟ ਲੈਂਦੇ ਹਾਂ। ਚਾਕੂ ਦੇ ਨਾਲ ਕੱਟ ਕੇ ਅੰਬੀਆਂ ਨੂੰ ਅਸੀਂ ਕੱਟ ਕੇ ਨਾ ਫੇਰ ਅਸੀਂ ਹੁਣ ਧੁੱਪ ਲਵਾ ਲੈਣੇ ਆਾਂ ਦੋ ਤਿੰਨ ਦਿਨ ਧੁੱਪ ਲਵਾ ਕੇ ਫੇਰ ਉਹਦਾ ਜਿਹੜਾ ਮਸਾਲਾ ਲਿਆਨਦੇ ਹ ਹ ਦੀ ਮਿਰਚਾਂ ਡਿੱਗੀ ਮਿਰਚ ਹੋ ਗਈ ਮੇਥੇ ਮੂਥੇ ਹੋ ਗਏ ਕੁਲਵੰਜੀ ਹੋ ਗਈ ਸਾਰਾ ਨੂੰ ਲ ਲੋਕ ਨਾ ਪਰਾਤ ਦੇ ਵਿੱਚ ਤੇ ਉਹ ਤੇਲ ਲੈਨ ਆ ਕਿੱਲੋ ਦੋ ਕਿੱਲੋ ਤੇਲ ਪਾ ਲੈਦੇ ਆਾਂ ਉਹ ਫਿਰ ਲਾ ਕੇ ਡੱਬ ਚ ਪਾ ਦਨਦੇ ਹ ਅਸੀਂ ਅਚਾਰ ਨਾ ਹੁਣ ਫਿਰ ਅਸੀਂ ਸੈਡ ਤੇ ਰੱਖ ਦਿੰਦੇ ਹਾਂਨੂੰ ਦੇ ਵਿੱਚ ਜੇ ਧੁੱਪ ਫੇਰ ਲਵਾ ਲੈਂਣੇ ਆ ਕਦੀ ਨਾ ਅਸੀਂ ਧੁੱਪੇ ਰਗ ਦਦੇ ਚੱਲ ਹਾਂ ਧੁੱਪੇ ਰੱਖਦੇ ਅੱ ਅੱਸੀ ਕਿਟਕਾ ਹਾਂ ਹਾਂ ਗੀਤਕਾਂ ਕੱਢ ਲੈਂਦੇੇਸੀਂ
ਅੱਛਾ ਤੇ ਗਿਟਕਾਂ ਸੋੜ ਦਿੰਦੇ ਹੋ
ਅਸੀਂ ਗੀਟ ਕਸੋੜਦੇ ਨੇ
ਠੀਕ ਆ ਅੱਛਾ ਤੁਸੀਂ ਛਿੱਲੜਾ ਲਗਾਉਂਦੇ ਹੋ ਯਾਰ
ਹਾਂ ਅਸੀਂ ਇਹ ਕੁਟੀ ਵਾਲਾ ਚਾਹ ਪਾਉਦੇ ਹ ਕੁੱਟੀ ਦਾ
ਅੱਛਾ ਕੁੱਟੀ ਦਾ ਚਾਾਲ ਅੱਛਾ ਅੱਛਾ ਹੁਣ ਵਧੀਆ ਲੱਗਦਾ ਵਾ ਵੀ ਸਵਾਦ ਲੱਗਦਾ ਚਾਰ ਅ।
ਅੱਛਾ।
ਮੇਰਾ ਟੱਬਰ ਪਿਛਲੇ ਈ ਪਿਆ ਵੈ।
ਹਾਂ। ਅਸੀਂ ਵੀ ਨੀ ਖਾਂਦੇ ਚਾਰ ਸੱਟ ਆਪ ਨੀ ਬੱਚੇ ਬੁੱਚੇ ਖਾਂਦੇ। ਹ ਬੱਚੇ ਖਾ ਓਦਾਂ ਪਾ ਲੈਂਣੀ ਆ ਚਾਰ ਮਾੜਾ ਮੋਟਾ ਚਲੋ ਕੋਈ। ਖਾਣਾ ਈ ਪੈ ਯੰਦਾ ਕਿਸ ਟੇਮ ਆਇਆ ਗਿਆ ਹੁੰਦਾ ਕੋਈ ਬਾਹਰ ਜਾਂਦਾ ਹਾਂ। ਲੈ ਯੰਦਾ ਕੋਈ ਨਾਲ। ਓ ਤਾਂ ਪਾ ਪੂ ਲੈਂਦੇ ਦੱਸ ਕੇ ਹਾਂ। ਮੇਈ ਨਨਾਣ ਆਈ ਸੀ ਉਹ ਲੇਗੀ ਥੋੜਾ ਜਾ। ਚਾਰ ਨਿੰਬੂ ਦਾ ਲੈ ਗੀ ਥੋੜਾ ਉਹਦਾ ਲੈ ਗੀ ਓਦਾ ਅੰਬਰ ਦਾ ਲੇਗੀ ਥੋੜਾ।
ਆਛਾ - ਅੱਛਾ ਠੀਕ ਏ। ਆ ਉ ਤੈ ਹੈ ਈ ਏ। ਅਚਾਰ ਹੋਣਾ ਵੀ ਕਹਿੰਦੇ ਜ਼ਰੂਰੀ ਚਾਹੀਦਾ। ਇੱਕ ਆਟਾ ਤੇ ਇੱਕ ਅਚਾਰ ਜ਼ਰੂਰ ਚਾਹੀਦਾ। ਬੰਦਾ ਰੋਟੀ ਖ ਖਾ ਲੈਂਦਾ ਕਨਕ ਹੋਵੇ ਘਰ।
ਬਸ-ਬਸ।
ਉਹ ਅਚਾਰ ਬਗੈਰ ਵੀ ਗੁਜ਼ਾਰਾ ਨੀ ਹੈ।
ਨਾਈ ਆ ਅਚਾਰ ਬਿਨਾਂ ਗੁਜ਼ਾਰ ਵੀ ਨੀ ਹੈਗਾ। ਕਿਸੀ ਵੀ ਚੀਜ਼ ਵੀਨਾ ਗੁਜ਼ਾਰਾ ਨੀ ਅੱਜ ਕੱਲ ਤੇ। ਹਾਂਜੀ ਇਹ ਵੀ ਆ। ਅੱਛਾ।
ਨਾ ਮੈਂ ਕਿਆ ਹੁਣ ਬਾਜ਼ਾਰੋ ਵੇਖ ਲਾਂਗੇ। ਥੋੜਾ ਜਿਆ ਤੇ ਲੈਣ। ਮੇਲ ਜਾਂਦਾ ਹੁਣ ਬਜ਼ਾਰੋਂ ਬਣਿਆ ਬਣਾਏ ਚਾਰ। ਅੱਜ ਕੱਲ ਚਾਰ ਪਾਣੇ ਕੇੜੇ ਸਾਨ ਏ।
ਆ। ਓ ਤੇ ਹੈ ਈ ਏ ਸਾਨ ਥੋੜ੍ਹੇ ਅਚਾਰ। ਤੇ ਹੈ ਈ ਏ।
ਓਇ ਔਖੇ ਨੇ ਆਚਾਰ ਅਜ ਕੱਲ ਲਾਗਤਾਂ ਬੜੀਆਂ ਲੱਗਦੀਆਂ।
ਉਹ ਤੇ ਹੈ ਈ ਏ ਲਾਗਤ ਤੇ ਲੱਗਦੀ ਏ ਚਾਰ ਉਤੇ। ਲਾਗਤ ਬੜੀ ਏ। ਚਲੋ ਹਾਂ। ਚਲੋ ਠੀਕ ਹੈ ਭੈਣ ਜੀ ਸਸ ਠੀਕ ਏ ਸਸ ਸ਼੍ਰੀ ਕਾ। ਕਹਿੰਦੀ ਕੋਈ ਯਾਦ